ਹ
ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਭਾਬੀ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਕਿਵੇ ਹੋ
ਹੋਰ ਵਧੀਆ ਵਧੀਆ ਤੁਸੀਂ ਦੱਸੋ।
ਬਸ ਵਧੀਆ ਮੈਂ ਕਿਹਾ ਚਲੋ ਮੇਰਾ ਥੋੜਾ ਜਿਹਾ ਮਨ ਖਰਾਬ ਹੈ ਤੁਹਾਡੇ ਨਾਲ ਗੱਲ ਕਰ ਲਵਾਂ ਅੱਜ।
ਬਹੁਤ ਵਧੀਆ ਕੀਤਾ ਤੁਸੀਂ।
ਕਿਉਂਕਿ ਜਦੋਂ ਸਾਡਾ ਮਨ ਖ਼ਰਾਬ ਹੁੰਦਾ ਏ ਤਾਂ ਵੀ ਅਸੀਂ ਕਿਸੇ ਆਪਣੇ ਨੂੰ ਫੋਨ ਕਰਦੇ ਹਾਂ ਸਭ ਨੂੰ ਨੀ ਦੱਸ ਸਕਦੇ ਤੇ ਜੇ ਸਾਡੇ ਮਨ ਚ ਖੁਸ਼ੀ ਹੁੰਦੀ ਹੈ ਤਾਂ ਵੀ ਅਸੀਂ ਕਿਸੇ ਆਪਣੇ ਨੂੰ ਹੀ ਦੱਸਦੇ ਹਾਂ
ਹਾਂਜੀ ਹਾਂਜੀ ਜਰੂਰ ਜੀ
ਹਾਂਜੀ ਹੋਰ ਸਭ ਵਧੀਆ
ਹਾਂਜੀ ਹਾਂਜੀ ਸਭ ਵਧੀਆ
ਬਸ ਅੱਜ ਕੱਲ ਲੋਕਾਂ ਦੇ ਵਿੱਚ ਪਤਾ ਨੀ ਕਿਸ ਚੀਜ਼ ਦਾ ਹੰਕਾਰ ਆ ਗਿਆ ਤੁਸੀਂ ਜਿੰਨਾ ਮਰਜ਼ੀ ਕਿਸੇ ਦਾ ਕਰ ਲਓ ਪਰ ਲੋਕ ਨਾ ਇੱਕ ਮਿੰਟ ਨਹੀਂ ਲਾਉਦਾ
ਇੱਕ ਤੁਸੀਂ ਕਹਾਵਤ ਤੇ ਸੁਣੀ ਹੋਨੀ ਏ ਸੱਪ ਨੂੰ ਜਿੰਨਾ ਮਰਜੀ ਦੁੱਧ ਪਿਆ ਦੋ ਆਖਿਰ ਉਹਨੇ ਡੰਗ ਮਾਰਨਾ ਹੀ ਮਾਰਨਾ
ਮਾਰਨਾ ਸਹੀ ਗੱਲ ਐ ਪਹਿਲੇ ਲੋਕਾਂ ਦੀ ਕਹਾਵਤਾਂ ਸੱਚੀਆਂ ਨੇ ਤੇ ਇੱਕ ਕਹਿੰਦੇ ਨੇ ਇਹਸਾਨ ਇਹਦੇ ਵਿੱਚ
ਉਹੀ ਲੋਕ ਸਾਨੂੰ ਦੁੱਖ ਦਿੰਦੇ ਨੇ ਜਿਹਨਾਂ ਦਾ ਅਸੀਂ ਭਲਾ ਕਰਨੇ ਆ
ਹਾਂ ਬਿਲਕੁਲ
ਏਦਾਂ ਕਿਉਂ ਹੁੰਦਾ ਵੇ
ਏਦਾਂ ਮੈਂ ਤੁਹਾਨੂੰ ਦੱਸਦੀ ਹਾਂ ਤਾਂ ਹੁੰਦਾ ਕਿਉਂਕਿ ਲੋਕਾਂ ਚ ਬਿਨਾਂ ਗੱਲ ਦਾ ਅਹੰਕਾਰ ਆ ਹੁਣ ਤੁਸੀਂ ਮੰਨੋਗੇ ਨੀ ਇੱਕ ਲੋਕਾਂ ਦੇ ਵੀ ਸੋਚ ਹੁੰਦੀ ਹੈ ਵੀ ਕਿਸੇ ਕੋਲ ਪੈਸਾ ਤਾਂ ਹੰਕਾਰ ਆ ਹੈਂ ਇਹੋ ਜੇ ਵੀ ਲੋਕ ਹੈ ਪਰ ਕੁਛ ਲੋਕ ਇੱਦਾਂ ਦੇ ਵੀ ਆ ਜਿਹਦੇ ਕੋਲ ਕੁਛ ਨੀ ਆ ਤਾਂ ਵੀ ਹੰਕਾਰ ਆ
ਸਹੀ ਹੰਕਾਰ ਦੀ ਜ਼ਿੰਦਗੀ ਜੀ ਰਹੇ ਨੇ
ਤੁਸੀਂ ਮੰਨੋਗੇ ਨਹੀਂ ਭਾਬੀ ਮਤਲਬ ਵਾਹਿਗੁਰੂ ਨੇ ਸਭ ਕੁਛ ਦਿੱਤਾ, ਵਾਹਿਗੁਰੂ ਨੇ ਕੁਛ ਨੀ ਛਿਪਾਇਆ ਸਾਡੇ। ਤੇ ਆਪਾਂਸ, ਸਾਹਮਣੇ ਆਲੇ ਤਾਂ ਬੋਤ ਦਿਲੋ ਕਰਦੇ ਆ, ਪਰ ਲੇਕਿਨ ਜਦੋਂ ਸਾਹਮਣੇ ਆਲਾ। ਐਵੇਂ, ਅਹੰਕਾਰ ਚ ਇੱਕ ਪੈਸਿਆਂ ਕਰਕੇ ਅਹੰਕਾਰ ਚ ਆ ਜਾਏ ਜਾਂ ਕੋਈ, ਗਲਤ ਸੋਚ ਸੋਚਦੇ ਵੇ ਸਾਡੇ ਪ੍ਰਤੀ ਬੋਤ ਮਾਨ ਦੁਖਦਾ ਹੈ।
ਹੂੰ।
ਬੋਤ ਜਾਦਾ ਫੇਰ ਵੀ ਅਸ, ਲੈ ਜੇਹਨ ਸਾਨੂੰ ਕੋਈ ਦੋ ਸ਼ਬਦ ਪਿਆਰ ਨਾ ਬੋਲਦਾ ਤੇ ਸਾਨੂੰ ਹੋਤਾਂ ਲੈ ਇਹ ਤਾਂ ਆਪਣਾ ਈ ਆਪਾਂ ਸਭ ਕੁਛ ਲੁਟਾ ਦਿੰਨੇ ਆ।
ਆਪਾਂ ਨ ਆਪਣਾ ਪੂਰਾ ਭੇਤ ਦੇ ਦਿੰਨੇ ਆ।
ਪਤਾ ਨੀ ਸਾਡੀ ਕਿੰਨੀ ਮਤਲਬ, ਮੈਂ ਦੂਜਿਆਂ ਨੂੰ ਨੀ ਆਪਣੇ ਆਪ ਨੂੰ ਦੋਸ਼ ਦੂੰ। ਆਪਾਂ ਕਿਉਂ ਲੋਕਾਂ ਤੇ ਜਾ ਕੇ ਇੰਨਾ ਡਿੱਗ ਜਾਂਨੇ ਆ ਮੈਂ ਤੁਹਾਨੂ ਦੱਸਦੀ। ਇਹ ਨਹੀਂ ਕਰਨਾ ਚਾਹੀਦਾ ਸੀ, ਆਪਾਂ ਨੂੰ ਲੱਗਦਾ ਹੈ ਕਿ ਆਪਾਂ ਦੁਖੀ ਹਾਂ ਚਲ। ਸਾਹਮਣੇ ਆਲਾ ਸਾਡੇ ਦੁੱਖ ਦੇ ਵਿੱਚ ਸਾਡਾ ਦੁੱਖ ਕੱਲਾ ਸੁਣ ਰਿਹਾ। ਸਾਨੂੰ ਇਹ ਨੀ ਪਤਾ ਸਾਡਾ ਮਜ਼ਾਕ ਉਡਾ ਰਿਹਾ ਕੀ ਉਡਾ ਰਿਹਾ ਪਰ ਸਾਨੂੰ ਲੱਗਦਾ। ਕਿ ਨੇਚਰ ਸਾਡਾ ਦੁੱਖ ਸੁਣ ਰਿਹਾ।
ਹਾਂ ਅਸੀਂ ਇਹ ਸੋਚਿਆ ਸਾਡਾ ਦੁੱਖ ਸੁਨ ਰਿਹਾ ਉਹ ਕੀ ਪਤਾ ਚਾਰ ਜਗਾ ਜਾ ਕੇ ਗੱਲਾਂ ਵੀ ਕਰਦਾ ਐ।
ਜੱਜ ਕਰਦਾ, ਗੱਲਾਂ ਕਰਦਾ, ਫੇਰ ਝੂਠ ਬੋਲਦਾ ਜੋ ਵੀ ਹੈ ਸਾਹਮਣੇ ਆਲਾ। ਪਰ ਮੈਨੂੰ ਤਾਂ ਇਹੀ ਲੱਗਦਾ ਐ ਕਿ, ਨਹੀਂ ਯਾਰ ਆਪਾਂ ਜਿੰਨਾ ਕਿਸੇ ਨੂੰ ਅੱਛਾ ਸਮਝਾਂਗੇ,
ਪਰ ਅਸੀਂ ਉ ਰਿਸ਼ਤੇ ਵਿੱਚ ਅਸੀਂ ਤੇ ਹੋਨੇਸਟ ਹਾਂ ਨਾ।
ਹਾਂ, ਹਾਂ ਆਪਾਂ ਹੋਨੋਸਟ ਆ। ਆਪਾਂ ਹੋਨਸਟ ਆ ਇਦੇ ਵਿੱਚ ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਆ। ਠੀਕ ਤੇ ਨਾ ਸਾਨੂੰ ਦੇਰ ਨਾਲ, ਕਿਉਂ ਨਾ ਹੋਵੇ ਸਾਨੂੰ ਵਾਹਿਗੁਰੂ ਜ਼ਰੂਰ, ਇਹ ਕਰੂਗਾ ਚੜਦੀ ਕਲਾ ਜ਼ਰੂਰ ਬਖਸ਼ੂਗਾ।
ਸਹੀ ਗੱਲ ਹੈ।
ਪਰ ਹਾਂ ਇਹਦੇ ਵਿੱਚ ਅੱਜ ਸਾਨੂੰ ਦੁੱਖ ਲੱਗ ਰਿਹਾ ਕਿ ਸਾਹਮਣੇ ਵਾਲਾ ਸਾਡੇ ਨਾਲ ਏਦਾਂ। ਪੇਸ਼ ਆ ਰਿਹਾ ਜਾਂ ਜੋ ਵੀ ਆ। ਪਰ ਨਾ ਉ ਅਸਲ ਦੇ ਵਿੱਚ ਸਾਡਾ ਕੁਛ ਨੀ ਜਾ ਰਿਹਾ। ਉ ਸਾਹਮਣੇ ਆਲਾ ਬੰਦਾ ਮਤਲਬ ਹਮੇਸ਼ਾ ਦੇ ਲੀਏ, ਸਾਡੇ ਤੋਂ ਦੂਰ ਹੋ ਰਿਹਾ ਹੈਗਾ ਉ ਆਪਣਾ ਵਿਸ਼ਵਾਸ ਖੁਦ ਘਟਾ ਰਿਹਾ। ਗੀਰ ਰਿਹਾ ਹੈ, ਹਾਂ। ਆਪਣਾ ਵਿਸ਼ਵਾਸ ਘਟਾ ਰਿਹਾ ਹੈ ਬਿਲਕੁਲ ਸਹੀ ਗੱਲ ਆਖੀ। ਨਹੀਂ ਆਪਾਂ ਨੂੰ ਵੀ ਸਹੀ ਬਣਦਿਆਂ ਦੀ, ਪਰ ਆਪਾਂ ਨੂੰ ਬੰਦਿਆਂ ਦੀ ਪਰਖ ਨਈ ਆ ਕਿਉਂਕਿ ਆਪਣਾ ਮਨ ਸਾਫ਼ ਆ ਨਾ। ਤਾਂ ਸਾਨੂੰ ਲੱਗਦਾ ਕਿ ਨਈ ਸਾਰੇ ਹੀ ਸਾਫ਼ ਦਿਲਦੇ ਆ।
ਅਰੇ ਸਿਰਫ ਦੁਨੀਆਂ ਸਿਰਫ ਲੁੱਟਨ ਨੂੰ ਫਿਰਦੀ ਐ।
ਸਹੀ ਗੱਲ ਆ ਠੱਗਣ ਨੂੰ ਤੇ ਲੁੱਟਣ ਨੂੰ ਫਿਰਦੀ ਆ। ਪਰ ਅ ਅੰਦਰੋਂ ਆਪਣੀ ਨਈ ਆ ਦੁਨੀਆਂ।
ਨਾ- ਨਾ
ਦੁਨੀਆਂ ਆਪਣੀ ਬਿਲਕੁਲ ਨਈ ਅੰਦਰੋਂ ਭਾਂਦੀ।
ਕਿ ਉ ਛੱਡਦੇ ਨੇ?
ਕੁਛ ਨੀ ਆ ਉਹ ਸਾਡੇ।
ਤੇ
ਹੋਰ ਦੱਸੋ ਤੁਸੀਂ, ਤੁਸੀਂ ਠੀਕ ਹੋ ਨਾ।
ਹਾਂਜੀ-ਹਾਂਜੀ, ਵਧੀਆ।
ਮੈਂ ਕਿਹਾ, ਚਲੋ, ਅੱਜ ਭਾਪੀ ਨਾਲ ਗੱਲ ਕੀਤੀ ਜਾਵੇ, ਬਹੁਤ ਟਾਈਮ ਹੋ ਗਿਆ, ਗੱਲ ਵੀ ਨੀ ਹੋਈ। ਤੇ ਨਾਲੇ ਥੋੜਾ, ਜਦੋਂ ਮਨ ਦੁਖੀ ਹੁੰਦਾ, ਤਾਂ ਆਪਾਂ ਲੱਭਦੇ ਹਾਂ ਕਿਸੇ ਨੂੰ।
ਐਵੇਂ ਤਾਂ, ਤੁਸੀਂ ਫੋਨ ਕਰਨਾ ਨੀ ਸੀ।
ਹਾਂਜੀ, ਮੈਂ ਕਿਹਾ ਚਲੋ ਅੱਜ ਭਾਬੀ ਨੂੰ, ਮਨ ਪਰੇਸ਼ਾਨ ਬਹੁਤ ਸੀ ਮੇਰਾ।
ਤੇ
ਕਿਉਂਕਿ ਮਨ ਸਾਡਾ ਤਾਂ ਹੀ ਪਰੇਸ਼ਾਨ ਹੁੰਦਾ, ਕਿਉਂਕਿ ਆਪਾਂ ਸਾਹਮਣੇ ਵਾਲੇੇ ਦਾ ਬਹੁਤ ਕੀਤਾ ਹੁੰਦਾ, ਦਿਲੋਂ।
ਸਹੀ ਗੱਲ ਹੈ, ਯਾਰ ਉਹੀ ਲੋਕ ਹੀ ਧੋਖਾ ਦਿੰਦੇ ਨੇ।
ਫਿਰ ਬਹੁਤ ਦੁੱਖ ਲੱਗਦਾ, ਜੇ ਹਾਂ, ਆਪਾਂ ਸਾਹਮਣੇ ਵਾਲੇ ਨੂੰ ਕੁਛ ਨਾ ਸਮਝ।
ਮੈਂ ਆਪਣੀ ਲਾਈਫ ਵਿੱਚ, ਮੈਂ ਤੁਹਾਨੂੰ ਕੀ। ਕੀ ਗੱਲ ਦੱਸਾਂ, ਮੈਂ ਅੱਜ ਵੀ ਕਹਿ ਰਹੀ ਹਾਂ, ਮੈਂ ਆਪਣੀ ਲਾਈਫ ਵਿੱਚ ਇਸੇ ਮੇਰੇ ਬੰਦੇ। ਮਤਲਬ ਮੇਰੇ ਨਾਲ ਕਨੈਕਟ ਨੇ, ਜਿਨਾਂ ਕੋਲ ਪੈਸੇ ਦੀ ਬਹੁਤ ਪ੍ਰੋਬਲਮ। ਚੱਲਦੀ ਹੈ, ਹੋਰ, ਮੇਰੇ ਕੋਲ ਸੋਚੋ। ਕਿ ਉਹਨਾਂ ਕੋਲ ਪ੍ਰੋਬਲਮ ਚੱਲਦੀ ਹੈਗੀ ਤੇ ਮੇਰੇ ਕੋਲ ਵੀ ਤੁਹਾਨੂੰ ਪਤਾ ਹੀ ਹੈ, ਮੇਰੀ ਸਾਰੀ ਹਿਸਟਰੀ। ਯਾਰ, ਮੇਰੇ ਕੋਲ ਨਹੀਂ ਹੁੰਦੇ ਨਾ। ਫੇਰ ਵੀ ਮੈਂ ਅਰੇਂਜ ਕਰਕੇ ਦੇਿੰਦੀ ਹਾਂ, ਪਰ ਸਾਹਮਣੇ ਵਾਲਾ ਕਦਰ ਨੀ ਕਰਦਾ ਨਾ।
ਤੇ ਸਾਨੂੰ ਵੀ।
ਫੇਰ ਉਥੇ ਬਹੁਤ, ਫੇਰ ਹੀ ਅਸੀਂ ਇੱਕ ਫੋਨ ਆਏਗਾ ਨਾ। ਹਾਂ ਇੱਕ ਫੋਨ ਪੈਸੇ ਜਿੱਥੋਂ ਮਰਜੀ ਲਿਆ ਕੇ, ਹਮ ਇਹ ਕੀ ਹੈਗਾ, ਜਾਂ ਅਸੀਂ ਪਾਗਲ ਆ ਕਿ ਉਹ ਪਾਗਲ ਸਾਨੂੰ ਬਣਾ ਰਹੇ।
ਮੈਂ ਦੱਸਦੀ ਆ, ਅਸੀਂ ਸੱਚੇ ਹਾਂ, ਅਸੀਂ ਬਹੁਤ ਸੁੱਚੇ ਹਾਂ। ਤੇ ਸਾਹਮਣੇ ਆਲਾ ਆਪਦੇ ਕਰਮ ਬਣਾ ਰਿਹਾ, ਬਸ ਇਹ ਸਮਝ।
ਇਹਦੇ ਵਿੱਚ ਤੇ ਮਾਲਿਕ ਸਾਡਾ ਹੀ ਸਾਥ ਦੇਗਾ ਨਾ, ਉਹਨਾਂ ਦਾ।
ਬਿਲਕੁਲ, ਬਿਲਕੁਲ ਮਾਲਿਕ ਸਾਡਾ ਹੀ ਸਾਥ। ਬਿਲਕੁਲ ਸੱਚ ਗੱਲ ਆ ਅਖੀਰ ਵਿੱਚ, ਮਾਲਿਕ ਸਾਡਾ ਸਾਥ ਹੋਊਗਾ।
ਹਾਂਜੀ, ਯਾਰ ਮੈਂ ਤਾਂ ਖੁਦ। ਆਪਣੀ ਲਾਈਫ ਵਿੱਚ ਬੜੇ ਐੇਸੇ ਲੋਕ ਦੇਖੇ ਨੇ, ਜੇ ਕੋਈ ਮਤਲਬ ਹੋਏਗਾ ਨਾ ਤੇ ਫੋਨ ਕਰਨਗੇ।
ਹਾਂ ਅ।
ਸਈ, ਤੁਸੀਂ ਪੈਸੇ ਦੀ। ਅ ਕਰਦੇ ਨੇ, ਕਹਿ ਇੰਨੇ ਪੈਸੇ ਦੀ ਲਓ ਓ ਲੋਨ ਵੀ ਹੁੰਦੇ ਨਾ, ਬੰਦਾ ਏਥੋਂ ਦੀ ਅਰੇਂਜ ਕਰ ਪਾ ਕੇ ਦੇ ਵੀ ਦਿੰਦਾ ਵੇ। ਬੰਦੇ ਕੋਲ, ਚਲੋ ਆਪ 'ਤੇ ਉਹ, ਭਰਜਾਈ ਹੋਈ ਜਾਂਦਾ ਵੇ। ਉਸ ਤੋਂ ਬਾਅਦ ਵੀ ਕਦਰ ਨੀ ਹੁੰਦੀ, ਫਿਰ ਕੀ ਮਤਲਬ ਹੈਗਾ।
ਫੇਰ ਤਾਂ ਸਾਨੂੰ ਬਹੁਤ ਬੁਰਾ ਲੱਗਦਾ, ਸੱਚੀ ਹੁਣ ਮੈਨੂੰ ਨਾ, ਤੁਸੀਂ ਮੰਨੋਗੇ ਨੀ। ਕੱਲ ਪੂਰੀ ਰਾਤ ਨੀਂਦ ਨੀ ਆਈ, ਸਮਝ ਗਏ, ਪੂਰੀ ਰਾਤ।
ਹਾਂ, ਸਈ ਗੱਲ ਏ।
ਲੋਕੀ, ਆਪੋ ਆਪਣੀ ਗੱਲਾਂ ਫੜ ਕੇ ਬੈਠ ਜਾਂਦੇ ਆ, ਜਿਹੜੀ ਅਸੀਂ ਕੀਤੀਆਂ ਵੀ ਨੀ ਹੁੰਦੀਆਂ। 'ਤੇ ਜੋ ਆਪ ਕਰਦੇ ਆ, ਉਹਨਾਂ ਦਾ ਕੀ। ਸਾਡੀਆਂ ਗੱਲਾਂ, ਉਹਨਾਂ ਦੇ ਵਿੱਚ ਵੀ ਆਪ ਲੋਕਾਂ ਨੂੰ ਦੱਸਦੇ ਆ, ਉਹਦਾ ਕੀ।
ਸਹੀ ਗੱਲ।
ਆਪਣਾ ਕੋਈ ਨੀ ਦੇਖਦਾ ਭਾਬੀ, ਇਹ ਲੋਕ ਆਪਣਾ ਨੀ ਦੇਖ।
ਉਹ ਆਪਣਾ ਖੂਨ, ਉਹਨਾਂ ਦਾ ਆਪਣਾ। ਨਾਵੇ ਨਾ ਸਾਡਾ ਪਾਨੀ ਹੈ।
ਨਹੀ ਭਾਬੀ ਉਹਨਾਂ ਨੂੰ ਪਤਾ ਕੀ ਲਗਦਾ ਆਪ ਜੋ ਮਰਜ਼ੀ ਕਰਨ ਤਾਂ ਵੀ ਸਈ ਆ, ਜੇ ਦੂਜੇ ਸਾਹਮਣੇ ਵਾਲੇ ਨੇ ਜੋ ਕੁੱਝ ਕਰਤਾ ਫੇਰ ਇਹਨਾਂ ਨੂੰ ਅੱਗ ਲੱਗ ਜਾਂਦੀ ਏ ਭਾਬ
ਹੂੰ ਅੱਜ-ਕਲ 'ਤੇ ਬਹੁਤ ਜਲ ਦੀ। ਜੇ ਉਹ ਕਹਾਵਤ ਵੀ ਸੁੁੰਨੀ ਹੁੰਦੀ ਏ‌। ਜੇੜੇ ਲੋਕਾਂ ਨੂੰ ਉਹਨਾਂ ਵਰਗਾ ਜਵਾਬ ਦੋ 'ਤੇ ਲੋ ਕਦੀ ਆਗ 'ਤੇ ਬੜੀ ਲੱਗਦੀ ਏ ਫਿਰ।
ਬੜੀ ਲੱਗਦੀ ਅੱਗ ਬਿਲਕੁਲ 'ਤੇ ਭਾਬੀ ਮੇਰਾ ਨੇਚਰ ਆ, ਮੇਰੇ ਨਾਲ ਚਾਹੇ ਕੋਈ ਰਹੇ ਨਾ ਰਹੇ। ਪਰ ਮੇਰਾ ਇਹ ਹੈ ਜੋ ਹੈ ਮੂੰਹ 'ਤੇ ਹੈ, ਤੁਸੀਂ ਰੱਖਣੀ ਆ ਰੱਖੋ ਮੇਰੇ ਨਾਲ। ਨਈ ਰੱਖਣੀ ਆ ਨਾਲ, ਉਪਰ ਮੇਰਾ ਇੱਕ ਹੈ ਕਿ ਮੈਂ ਜੋ ਕੁੱਝ ਬੋਲੂਗੀ ਮੂੰਹ 'ਤੇ ਬੋਲੂਗੀ।
ਸਹੀ ਏ।
ਹਾਂ ਬਈ, ਮੈਨੂੰ ਤੇਰੀ ਇਹ ਗੱਲ ਬੁਰੀ ਲੱਗੀ ਆ ਉਹ ਮੇਰੇ ਬਾਰੇ ਗਲਤ ਸੋਚ ਰਹੇ ਆਂ। ਜਾਂ ਜੋ ਵੀ।
ਹੂੰ
'ਤੇ ਆਪਣਾ ਦਿਲ ਫਿਰ ਵੀ ਇੰਨਾ ਸਾਫ਼ ਆ ਜੇ ਕੋਈ ਹ ਥੋੜਾ ਜਿਹਾ ਵੀ ਇਹ ਬੋਲੇ ਆਪਾਂ ਕਹਿੰਨੇ ਆ ਚੱਲ ਛੱਡ ਮਨਾ ਕੀ ਕਰਨ।
ਨਾ ਸਹੀ ਗੱਲ ਏ।
ਮੈਂ ਕਹਿੰਨੀ ਆਂ ਵਾਹਿਗੁਰੂ ਸਾਨੂੰ ਜ਼ਰੂਰ-ਜ਼ਰੂਰ ਸਾਡਾ ਸਾਥ ਦਊਗਾ। ਅੱਜ ਨੀ ਕੱਲ ਨੀ ਕੀਤੇ ਨਾ ਕੀਤੇ ਜ਼ਰੂਰ ਸਾਥ ਦਊਗਾ।
ਹੂੰ, ਹਾਂ ਸੇ ਸਾਥ ਦੇਣਾ ਵੀ ਚਾਈਦਾ ਵੇ ਨਾ ਯਾਰ ਅਸੀਂ, ਅਸੀਂ ਸਭ ਨਾਲ ਇੰਨਾ ਵਧੀਆ ਕਰਦੇ ਆਂ।
ਮੈਂ ਕਹਿੰਨੀ ਆ ਲੋਕ ਕਹਿੰਦੇ ਨਾ ਨੇਕੀ ਘਰ ਦਰਿਆ ਮੇਂ ਡਾਲ‌। ਅਸੀਂ ਕਹਿੰਨੇ ਆ ਨੇਕੀ ਕਰ ਸਮੁੰਦਰ ਮੇਂ ਡਾਲ, ਐਡਾ ਬੁਰਾ ਹਾਲ ਆ ਲੋਕਾਂ ਦਾ।
ਸਹੀ ਗੱਲ।
ਲੋਕਾ ਉਹ ਲੋਕੀ, ਕੋਈ ਵੀ ਹੋਏ ਅਗਰ ਕਿਸੀ ਨੇ ਕਿਸੀ ਵਾਸਤੇ ਇੰਨਾ ਜਾ ਵੀ ਕੁਛ ਕੀਤਾ ਵੇ ਨਾ ਉਹ ਬੰਦੇ ਨੂੰ ਉਹ ਵੀ ਚੇਤਾ ਰੱਖਣਾ ਚਾਹੀਦਾ ਵੇ ਕੀ ਫਲਾਣੇ ਟਾਈਮ ਸਾਡੇ ਦੁੱਖ ਵੇਲੇ ਉਹਨਾਂ ਨੇ ਸਾਨੂੰ, ਸਾਥ ਚਲੋ ਸਾਥ ਵੀ ਨੀ ਦਿੱਤਾ, ਸਿਰਫ ਇੰਨਾ ਹੀ ਕਹਿ ਦਿੱਤਾ ਨਾ ਕਿ ਅਸੀਂ ਤੁਹਾਡੇ ਨਾਲ ਆ ਉਹ ਵੀ ਇਨਸਾਨ ਦਾ ਕਦੇ ਅਹਿਸਾਨ ਨਹੀਂ ਭੁੱਲਣਾ ਚਾਹੀਦਾ ਉਹ ਐਪ ਅੱਜ -ਕੱਲ ਦੇ ਲੋਕੀ ਕਿਰਤ, ਕਿਰਤ ਕਾਨ ਨੇ ਕਿਰਤਕਾਨ।
ਸਹੀ ਗੱਲ ਬਾ ਭਾਵੇਂ ਤੁਸੀਂ ਮੰਨੋਗੇ ਨਹੀਂ ਤੁਸੀਂ ਕਹੋਗੇ ਕੀ ਗੱਲ ਹੋ ਗਈ ਮੈਂ ਨਾ ਲੋਕਾਂ ਦੇ ਲਈ ਬਹੁਤ ਜ਼ਿਆਦਾ ਸੈਟਿਸਫਾਈਡ ਕਰਦੀ ਹਾਂ ਚੀਜ਼ਾਂ ਨੂੰ ਕਿ ਨਹੀ ਯਾਰ ਛੱਡ। ਛੱਡ, ਇਹਦਾ ਅੱਛਾ ਹੋਵੇ ਇਹਦਾ ਵੀ ਅੱਛਾ ਹੋਵੇ। ਇਹਦਾ ਵੀ ਵਧੀਆ ਹੋਊ ਪਰ ਪਤਾ ਨੀ ਜੇ ਅਸੀਂ ਮਾਂਡੀ ਜੀ ਕੋਈ।
ਬੁਰਾਈ ਮਿਲਦੀ ਹੈਗੀ।
ਬੁਰਾਈ ਮਿਲੀ ਆ ਹਾਂ ਵਧੀਆ ਕਰਕੇ ਬੁਰਾਈ ਮਿਲੀ ਆ।
ਉਹੀ ਅੱਜ- ਕੱਲ੍ਹ ਦਾ ਜਿਹੜਾ ਜ਼ਮਾਨਾ ਹੈ ਨਾ ਉਹ ਚਤਰਿਆਂ ਲੋਕਾਂ ਦਾ ਜ਼ਮਾਨਾ ਹੈ ਸ਼ਾਤ। ਜਿਹੜੇ ਚਤਰੇ ਲੋਕ ਨੇ ਨਾ ਉਹਨਾਂ ਦਾ ਜ਼ਮਾਨਾ ਹੈ।
ਪਰ ਇਹ ਚਲਾਕੀਆਂ ਚਿਤਰਾਈਆਂ ਨਾ ਕਰਮਾਂ ਦੇ ਨਾਲ ਨਹੀਂ ਚੱਲਦੀਆਂ।
ਸਹੀ ਗੱਲ ਹੈ ਉਹਨ ਉਹਨੂੰ ਚਤਰਾਈਆਂ ਦਾ ਇਹ ਸਭ ਹਿਸਾਬ
ਇਹ ਪਰਮਾਨੈਂਟਲੀ ਚੀਜ਼ਾਂ ਨਹੀਂ ਹੁੰਦੀਆਂ ਭਾਬੀ ਇਹ ਕੁਛ ਟਾਈਮ ਦੀਆਂ ਚੀਜ਼ਾਂ।
ਸਹੀ ਗੱਲ ਹੈ।
ਕੁਛ ਹੀ ਟਾਈਮ ਦੀ ਤੇ ਲੋਕਾਂ ਨੂੰ ਲੱਗਦਾ ਵੀ ਅਸੀਂ ਬਹੁਤ ਸਿਆਣੇ ਹਾਂ। ਪਰ ਇਹ ਚੀਜ਼ਾਂ ਬਹੁਤ ਘੱਟ ਟਾਈਮ ਬਹੁਤ ਘੱਟ ਸਮੇਂ ਲਈ ਹੁੰਦੀਆਂ ਨੇ ਪਤਾ ਤੁਹਾਨੂੰ। ਆ ਗੱਲ।
ਹਾਂਜੀ ਸਹੀ ਗੱਲ ਏ।
ਇਹ ਹਮੇਸ਼ਾ ਲਈ ਨਹੀਂ ਚੱਲਦੀਆਂ ਭਾਬੀ ਜੇ ਅਸੀਂ ਸੋਚਾਂਗੇ ਵੀ ਹਮੇਸ਼ਾ ਲਈ ਕੋਈ ਚਤਰਾਈਆਂ ਖੇਡ ਜੂਗਾ ਕੁਛ ਕਰ ਜੂਗਾ ਨਾ। ਚਲੋ ਭਾਬੀ ਮੈਂ ਤੁਹਾਨੂੰ ਕਰਦੀ ਹਾ ਕਾਲ ਤੇ। ਹੈਲੋ।
ਹਾਂਜੀ, ਹਾਂਜੀ ਠੀਕ ਹੈ। ਠੀਕ ਹੈ। ਜੀ। ਸਤਿ ਸ਼੍ਰੀ ਅਕਾਲ।